ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ।
ਠੀਕ- ਠਾਕ ਤੁਸੀਂ ਕਿਵੇਂ ਹੋ ਤੁਸੀਂ ਸੁਣਾਓ। ਘਰ ਸਾਰੇ ਠੀਕ ਨੇ
ਹਾਂਜੀ, ਸਭ ਠੀਕ- ਠਾਕ ਸਭ ਵਧੀਆ
ਕੀ ਕਰਦੇ ਸੀ?
ਬਸ ਘੁੰਮਣ-ਘੁੰਮਣ ਜਾਣ ਲੱਗੇ ਸੀ ਰੋਟੀ- ਰੋਟੀ ਖਾਧੀ ਸੀ।
ਅੱਛਾ- ਅੱਛਾ, ਅੱਛਾ, ਅੱਛਾ ਜੀ।
ਹਾਂਜੀ।
ਮੈਂ ਕਹਿਦੀ ਏਨੀ ਰਾਤ ਨੂੰ ਕਿੱਥੇ ਘੁੰਮਣ? ਅ ਚਲੋ ਰੋਟੀ ਖਾ ਕੇ ਹੋਰ ਕੀ
ਇਸ ਟੈਮ ਥੋੜਾ ਜਿਹਾ ਫਰੀ ਹੋ ਜਾਂਦੇ ਆ ਨਾ।
ਹਾਂ ਨਾ ਸਾਰਾ ਦਿਨ ਸਹੀ ਗੱਲ ਹੈ ਸਾਰਾ ਦਿਨ ਟੈਮ ਹੀ ਨਹੀਂ ਮਿਲਦਾ ਵਾ
ਹਾਂਜੀ
ਬਸ ਛੋਟੇ ਮੋਟੇ ਕੰਮਾਂ ਚ ਬਿਜੀ -ਬਿਜੀ ਇੱਕ ਕਰਲੋ ਦੂਜਾ ਹਾਂ, ਮੀਂਹ ਵੀ ਪੈਂਦਾ ਮੀਂਹ ਵੀ ਪੈਂਦਾ ਵਾ ਕਣੀਆਂ- ਕਣੀਆਂ ਪੈਂਦੀਆਂ ਨੇ, ਤੇ ਇੱਥੇ ਵੀ ਅਪਣੇ ਤੁਹਾਡੇ ਇੱਥੇ ਵੀ ਪੈਂਦਾ?
ਹਾਂਜੀ।
ਹੁਣ ਤਾਂ, ਚਲੋ ਮੌਸਮ ਹੀ ਆ ਹੁਣ ਕੀ ਕਰ ਸਕਦੇ ਆਪਾਂ।
ਹਾਂ, ਹੁਣ ਤੇ ਬਰਸਾਤਾਂ ਦਾ ਮੌਸਮ ਹੀ ਹੈ।
ਤੇ ਬਾਕੀ ਰੋਟੀ ਪਾਣੀ ਖਾ ਲਈ ਸੀ ਅੱਜ ਕੀ ਬਣਾਇਆ ਤੁਸੀਂ
ਹਾਂਜੀ ਰੋਟੀ ਖਾ ਲਈਏ। ਬਸ ਮੈਂ ਆਖਿਆ ਚ ਮੈਂ ਕਾ ਲਗਾ ਇਏ, ਡਾਇਜੈਸਟ ਹੋ ਜਾਏਗੀ ਰੋਟੀ ਵੀ।
ਹਾਂਜੀ।
ਹਾਂ
ਅੱਜ ਕੀ ਬਣਾਇਆ ਸੀ ਤੁਸੀਂ?
ਅਸੀਂ ਬਣਾਈਏ ਪਨੀਰ ਦੀ ਸਬਜ਼ੀ।
ਅੱਛਾ ਤਰੀ ਚਾਹ ਭੁਰਜੀ ਬਣਾਈ ਆ ਜਾਂ?
ਨਹੀਂ- ਨਹੀਂ, ਦੂਜਾ- ਦੂਜਾ ਬਟਰ ਪਨੀਰ ਮਸਾਲਾ।
ਅੱਛਾ, ਜੀ ਅੱਛਾ ਓਕੇ।
ਹਾਂਜੀ- ਹਾਂਜੀ,
ਹਾਂ ਇੱਕ ਕੰਮ ਕਰੋ, ਇੱਕ- ਇੱਕ, ਇੱਕ- ਇੱਕ ਆਪਾਂ ਕਹਿੰਦੇ ਹਾਂ ਰੁਕ ਜਾ ਹੁਣ ਕਾਰਦੀ ਹਾਂ ਤੁਹਾਨੂੰ ਬਹੁਤ ਦਿਨ ਹੋ ਗਏ ਬੋਲ- ਕੋੱਲ ਕੀਤਾ ਤੁਸੀਂ ਸ਼ੁਕਰ ਕਰ ਤਾ ਲਿਆ ਉਹ ਇੱਕ ਕੰਮ ਕਰੋ ਦੂਜਾ ਖੜਿਆ ਦੂਜਾ ਕਰੋ ਤੀਜਾ ਖੜਿਆ ਕਰੀਏ, ਸੋਚਦੇ ਆ ਫੋਨ ਕਰਾਂਗੇ ਫੇਰ ਉਹ ਵੀ ਨੀ ਹੁੰਦਾ
ਹਾਂਜੀ।
ਐਵੇਂ ਟੈਮ ਪਾਸ ਹੋਈ ਜਾਂਦਾ ਹੋਈ ਜਾਂਦਾ ਇੱਕ ਇੱਕ ਟਾਈਮ ਇੱਕ ਇੱਕ ਮਿੰਟ ਨਿਕਲੀ ਜਾਂਦਾ
ਹਾਂਜੀ, ਗਰਮੀ ਹੈ ਨਾ ਗਰਮੀ ਚ ਮਨ ਵੀ ਨੀ ਕਰਦਾ, ਹੈਲੋ।
ਹੋ, ਚ ਹੈਲੋ। ਹੈਲੋ।
ਹੈਲੋ ਹਾਂਜੀ- ਹਾਂਜੀ।
ਹਾਂਜੀ। ਆ ਰਹੀ ਹੈ ਤੁਹਾਨੂੰ ਆਵਾਜ਼।
ਹਾਂ, ਆਵਾਜ਼ ਆ ਰਹੀ ਹੈ ਆਵਾਜ਼।
ਅੱਛਾ ਜੀ, ਹੁਣ ਤਾਂ ਗਰਮੀ ਤੇ ਨਾਲ ਮੀਂਹ ਦੋਨੇ ਇਕੱਠੇ ਹੁਣ ਮੌਸਮ ਮੌਸਮ ਲੱਗ ਗਿਆ ਮੀਂਹ ਦਾ ਹੁਣ ਤਾਂ ਥੋੜਾ ਜਿ ਕਲਾਈਮੇਟ ਚੇਂਜ ਹੋ ਗਿਆ ਤੇ ਆਪਣੇ ਚ ਵੀ ਥੋੜਾ ਜਿਹਾ ਬਿਮਾਰ ਹੋ ਜਾਂਦੇ ਆ।
ਬਿਲਕੁਲ- ਬਿਲਕੁਲ ਸਹੀ ਗੱਲ ਹੈ। ਮੌਸਮ ਚੇਂਜ ਹੁੰਦਾ ਤਬੀਅਤ ਖ਼ਰਾਬ ਹੋ ਹੀ ਜਾਂਦੀ ਏ।
ਹਾਂਜੀ ਫਿਰ ਆਪਾਂ ਕਿੰਨੀ ਵੀ ਕੇਅਰ ਕਰੋ ਨਾ ਆਪਾਂ ਮੀਂਹ ਚ ਨਿਕਲਦੇ ਹਾਂ ਫੇਰ ਵੀ ਘਰੇ ਅੰਦਰ ਈ ਬੈ ਫਿਰ ਵੀ ਇੱਕ ਨੂੰ ਹੋਇਆ ਤੇ ਵਾਇਰਲ ਇਨਫੈਕਸ਼ਨ ਦੂਜੇ ਨੂੰ
ਹਾਂਜੀ, ਲੇਕਿਨ ਮੀਂਹ ਤੇ ਭਿੱਜਣ ਦਾ ਮਜ਼ਾ ਹੀ ਕੁੱਛ ਹੋਰ ਏ।
ਹਾਂਜੀ ਹੈ ਤਾਂ ਹੈ ਪਰ ਬ ਬਮਾਰ ਵੀ ਹੋਣ ਦਾ ਅਲੱਗ
ਹਾਂ ਉਹ ਤ ਉਹ ਤੇ ਹੈ ਏ। ਉਹ ਤੇ ਗੱਲ ਸਹੀ ਹੈ ਲੇਕਿਨ ਮਜ਼ਾ ਮਜ਼ਾ ਬਹੁਤ।
ਹਮ, ਤੁਹਾਨੂੰ ਅੱਛਾ ਲੱਗਦਾ ਮੀਂਹ ਚ ਨਹਾਉਣਾ।
ਬਹੁਤ ਅੱਛਾ ਲੱਗਦਾ ਹੈ, ਅਸੀਂ ਜ਼ਰੂਰ ਨਾਨੇ ਹਾਂ।
ਹੂੰ ਇੱਕ ਟੈਮ ਠੀਕ ਆ ਜਿਹੜਾ ਫਸਟ ਮੀ ਪੈਂਦਾ ਨਾ ਪਹਿਲਾਂ ਕਹਿੰਦੇ ਹੁਦੇਂ ਵੀ ਚੰਗਾ ਹੁੰਦਾ ਜਿਹਣੇ ਆਪਣੇ। ਅ ਪਿੱਤ ਪੁੱਤ ਆ ਜਾਂਦੀ ਹੈ ਨਾ।
ਹਮ।
ਪੋਡਰ ਲਾਉਂਣੇ ਆਂ ਦੇਖੋ, ਕਮੋਰੀਆਂ ਏ ਦਾ ਇਹਦਾ ਉਹਦੇ ਪਰ ਮੈਨੂੰ ਅੱਛਾ ਨੀ ਲੱਗਦਾ ਉਹ ਕੱਪੜੇ ਗਿੱਲੇ ਕਰਨੇ ਫੇਰ ਨਹਾਉਣਾ ਫੇਰ ਚੇਂਜ ਕਰਨਾ ਬੋ ਔਖਾ ਹੁੰਦਾ।
ਉਹ ਤੇ ਹੈ ਲੇਕਿਨ ਇੰਜੋਏ ਹੋ ਜਾਂਦਾ।
ਸਿਰ ਵੀ ਗਿੱਲਾ ਫਿਰ ਉਹ ਬਹੁਤ ਖਿਚਕਿਚ ਜਿ ਲੱਗਣ ਲੱਗ ਜਾਂਦੀ ਵ
ਹਮ- ਹਮ।
ਤੇ ਬਾਹਰ ਤਾਂ ਊਹ ਨਿਕਲ ਨੂੰ ਨੀ ਦਿਲ ਕਰਦਾ ਉਹ ਛਿੱਟੇ ਜੇ ਨਾਲੇ ਚੱਪਲਾਂ ਦੇ ਨਾਲ ਹੀ ਗੱਡੀ ਦੇ ਛਿੱਟੇ ਤੇ ਅਪਣੇ ਜਾਂ ਗੱਡੀ ਚ ਵੀ ਜਾਵੋ ਸਕੂਟੀਆਂ ਤੇ ਤਾਂ ਵੀ ਚਿੱਟੇ ਹੀ ਉੱਡਣੇ ਆ ਨਾਲ ਜਿਹੜਾ ਚੱਲਦਾ ਭਾਈ ਜਿਹੜੇ ਲੋਕੀ ਨੇ ਉਹ ਵੀ ਸਪੀਡ ਚ ਆਉਣ ਤੇ ਉਹਨਾਂ ਦੇ ਛਿਟੇ ਆਪਣੇ ਤੇ।
ਹਾਂ, ਲੇਕਿਨ ਅਸੀਂ ਤਾਂ ਬਾਰਿਸ਼ ਚ ਬਹੁਤ ਇੰਜੋਏ ਕਰਦੇ ਹਾਂ ਬਾਰਿਸ਼ ਹੁੰਦੀ ਹੈ ਅਸੀਂ ਬਾਈਕ ਲੈ ਕੇ ਨਿਕਲ ਜਾਂਦੇ ਹਾਂ ਘੁੰਮਣ
ਉਦਾ ਡਰ ਵੀ ਹੁੰਦਾ ਨਾ ਅਹ ਨਾਲੇ ਬ ਮੀਂਹ ਚ ਐਵੇਂ ਡਰ ਹੁੰਦਾ ਵਾ ਉੱਤੇ ਤਾਰਾਂ ਤੂਰਾਂ ਹੁੰਦੀਆਂ ਨੇ ਲਾਈਟ ਦੀਆਂ ਹਨਾ
ਹਾਂ, ਉਹ ਤੇ ਹੈ ਲੇਕਿਨ ਐਨਾ ਨਹੀਂ ਹੈ ਅਸੀਂ ਕਰ ਸਕਦੇ। ਇੰਏ ਆਪਣਾ ਅਸੀ ਲੋਕ ਮੇਰੇ ਹਸਬੈਂਡ ਨਿਕਲ ਲੈਂਦੇ ਨੇ ਬਾਈਕ ਲੈ ਕੇ। ਕਹਿੰਦੇ ਨੇ ਚੱਲ ਚੱਲਣੇ ਹਾਂ ਘੁੰਮਣ।
ਅਸੀਂ ਚਲੇ ਜਾਂਦੇ ਹਾਂ ਬਾਈਕ ਚ ਥੋੜ੍ਹਾ ਇੱਕ ਰਾਊਂਡ ਲਗਾਉਂਦੇ ਹਾਂ। ਫਿਰ ਘਰ ਆ ਕੇ ਨਹਾਤੇ ਔਰ ਛੱਤ ਤੇ ਆਪਣੀ ਚਲੇ ਗਏ ਹਾਂ। ਬਹੁਤ ਮਜ਼ਾ ਆਉਂਦੀ ਹੈ, ਉਹਨਾਂ ਨੂੰ ਵੀ ਸ਼ੌਕ ਏ ਮੈਨੂੰ ਵੀ ਸ਼ੌਕ ਏ।
ਹਾਂ।
ਹਾਂਜੀ
ਪਰ ਨਾ ਹੋ ਡਰ ਐਵੇਂ ਆ ਵੀ ਆਪਾਂ ਨੂੰ ਕਈ ਵਾਰ ਪਤਾ ਨਹੀ ਹੁੰਦਾ ਤਾਰ ਰਹਦਿਆਂ ਹਵਾ ਨਾ ਟੁੱਟ ਗਈ। ਹਨਾ ਉਹ ਵੀ ਡਰ ਹੁੰਦਾ, ਮੀਰ ਚੇ ਤੇ ਬਹੁਤ ਡਰ ਹੁੰਦਾ।
ਹਮ ਉਹ ਤੇ ਹੈ ਆ
ਬਾਕੀ, ਅਹ ਹਾਂ ਜਿਵੇਂ ਛਿੱਟੇ ਛੁਟੇ ਉੱਡ ਜਾਂਦੇ ਹਾਂ ਖੜਦੇ ਮਿੱਟੀ ਪਾਣੀ ਦੇ ਇਹ ਵੀ ਇਹਦੇ ਨਾਲ ਵੀ ਫੇਰ ਪ੍ਰੋਬਲਮ ਹੋ ਜਾਂਦੀ ਹੈ ਇਨਫੈਕਸ਼ਨ ਹੋ ਜਾਂਦਾ ਕਈਆਂ ਨੂੰ।
ਹਾਂ, ਉਹ ਤੇ ਹੈ ਮੀਂਹ ਚ ਇਨਫੈਕਸ਼ਨ ਕਾਫੀ ਲੋਕਾਂ ਨੂੰ ਹੋ ਜਾਂਦਾ ਐ
ਮਜ਼ਾ ਵੀ ਆਉਂਦਾ ਤੇ ਨਾਲੇ ਫਿਰ ਬਿਮਾਰ ਵੀ ਹੁੰਦੇ ਆ ਉਹ ਵੀ ਔਖਾ।
ਪਰ ਕਰਨਾ ਵਧ ਪਰ ਮਜ਼ਾ ਚਰਨਾ
ਹਾਂ ਹੋਰ ਕੀ ਲਾਈਫ ਇੰਜੋਏ ਕਰਨੀ ਆ ਚਾਹੇ ਜਿਵੇਂ ਵੀ ਕਰੋ ਹਾਂਜੀ
ਹੋਰ ਦੱਸੋ ਜੀ।
ਹੋਰ ਸੁਣਾਓ ਤੁਸੀਂ- ਤੁਸੀਂ ਰੋਟੀ- ਰੋਟੀ ਖਾ ਕੇ ਜਾਂਦੇ ਨੀ ਆ ਟਹਿਲ ਵ ਟੈਲਣ ਥੋੜ੍ਹਾ
ਮੈਂ ਤਾਂ ਬਸ ਜਦੋਂ ਦੇ ਅਸੀਂ ਗੱਡੀ ਤੇ ਚੇਲਣ ਜਾਨੇ ਆਂ ਤੇ ਪੈਦਲ ਕਦੇ ਨਹੀਂ ਚੱਲੇ ਇੱਥੋਂ ਤੇ ਇੱਥੇ ਬਸ ਘਰ ਦੇ ਵਿੱਚ ਹੀ ਪੈਦਲ ਇੱਧਰ ਵੀ ਜਾਣਾ ਨੇੜੇ ਤੇੜੇ ਜਦੇ ਗੱਡੀ, ਇੱਥੇ ਵੀ ਜਾਣਾ ਗੱਡੀ, ਉਹ ਸਕੂ ਉਹ ਵਿਚਾਰੀ ਕਹਿੰਦੀਹੋਣੀ ਮੈਂ ਥੱਕ ਗਈ ਜਿੱ ਜਿੱਥੇ ਮਰਜੀ ਕੋਲੇ ਵੀ ਜਾਣਾ ਮੈਨੂੰ ਲੈ ਕੇ ਜਾਂਦਾ
ਨਹੀਂ ਥੋੜ੍ਹਾ ਪੈਦਲ ਵੋਕ ਕਰਿਆ ਕਰੋ ਅੱਛਾ ਵੀ ਹੁੰਦਾ ਵੇ ਪੈਦਲ ਵੋਕ ਕਰਨਾ
ਹਾਂਜੀ ਮੰਮੀ ਨੂੰ ਵੀ ਮਤਲਬ ਮੰਮੀ ਨੂੰ ਵੀ ਕਿਹਾ ਵਾ ਤੇ ਇੱਥੇ ਕੋਲਨੀ ਆਪਣੀ ਤੇ ਜਿਵੇਂ ਇੱਥੇ ਮੰਮੀ ਨੂੰ ਕਿਹਾ ਵੀ ਤੁਸੀਂ ਪੈਦਲ ਪੈਦਲ ਇੱਧਰ ਇੱਧਰ ਜਾਂ ਗੁਰਦੁਆਰੇ ਜਾਣਾ ਪੈਦਲ ਜਾਇਆ ਕਰੋ ਤੇ ਮੈਨੂੰ ਮੈਂ ਕੱਲੀ ਫੇਰ ਪਿੱਛੋਂ ਦਿਮਾਗ ਚੋਂ ਸੌ ਗੱਲਾਂ ਆ ਜਾਂਦੀਆਂ ਨੇ ਜਿਵੇਂ ਆਹ ਜਿਹੜੇ ਜਾਨਵਰ ਹੁੰਦੇ ਨੇ ਕਈ ਹੁਣ ਜਾਨਵਰਾਂ ਨੂੰ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ ਨਾ ਸਮਝ ਗੂੰਗੇ ਨੇ ਉਹ ਕਦੇ ਉੱਥੇ ਇਕੱਠੀਆਂ ਗਾਵਾਂ ਵੀਵਾਂ ਬੈਠੀਆਂ ਹੁੰਦੀਆਂ ਨੇ ਤਾਂ ਉਹ ਵੀ ਡਰ ਲੱਗਦਾ। ਫੇਰ ਮੈਂ ਉਹਨਾਂ ਨੂੰ ਕਹਿੰਦੀ ਹਾ ਨਹੀਂ ਮੈਂ ਓਨੀ ਹਾਂ ਛੱਡਾਂ ਫਿਰ ਕਈ ਵਾਰ ਛੱਡ ਕੇ ਫਿਰ ਲੈ ਕੇ ਵੀ ਆਉਂਦੀ ਆ ਜਾਂ ਤਾਂ ਮੈਂ ਕਹਿਦੀ ਹਾਂ ਕੋਈ ਹੈ ਤੁਹਾਡੇ ਨਾਲ ਤਾਂ ਓ, ਨਹੀਂ ਤਾਂ ਮੈਂ ਆ ਜੂਗੀ ਗੁਰਦੁਆਰੇ ਲੈਣ
ਹਾਂ, ਹ ਤੇ ਹੈ।
ਉਹ ਵੀ ਫੇਰ ਟੈਨਸ਼ਨ ਹੁੰਦਾ ਠੀਕ ਆ ਗਲੀ ਮੂਹਰੇ ਕਰਲੋ ਆਪਣੇ ਘਰ ਮੂਹਰੇ ਉਹ ਤੇ ਹੋਰ ਗੱਲ ਐ ਆਪਣੇ ਤੇ ਪਤਾ ਕੋਲ ਹਾਂਜੀ ਬੋਲੋ
ਸਾਡੇ ਇੱਥ ਵੀ ਗੁਰਦੁਆਰਾ ਨੇੜੇ ਹੈ ਅਸੀਂ ਜਿਵੇਂ ਸ਼ਾਮ ਦੇ ਟਾਈਮ ਨਿਕਲ ਜਾਂਦੇ ਹਾਂ ਮੱਥਾ ਟੇਕਣ ਸਵੇਰੇ 'ਤੇ ਨਹੀਂ ਜਾ ਪਾਉਂਦੇ ਹਾਂ ਜੀ ਸਵੇਰੇ ਥੋੜਾ ਜਿਹਾ ਬਿਜ਼ੀ ਰਹੀ ਦਾ ਐ ਸ਼ਾਮ ਦੇ ਟਾਈਮ ਨਿਕਲ ਜਾਨੇ ਆਂ ਮੱਥਾ ਟੇਕ ਕੇ ਥੋੜ੍ਹੀ ਦੇਰ ਆਪਣਾ
ਨਾ ਨਾ ਜ਼ਰੂਰ ਉਹ ਤਾਂ ਚੱਲੋ ਆਪਣੇ ਇੱਕ ਵਾਰ ਤਾਂ ਤੁਸੀਂ ਕੋਈ ਵੀ ਟਾਈਮ ਦੇਣ ਜਾਂਦੇ ਹੋ ਨਾ ਡੇਲੀ ਉਹ ਵੀ ਬਹੁਤ ਸੋਹੀ ਆ
ਦਾ ਲੇਕਿਨ, ਐ ਵੀ ਕੀ ਨਿਕਲ ਜਾਂਦੇ ਹਾਂ ਹੋ ਆਦੇ ਹ ਹਾਂਜੀ
ਬਾਬਾ ਜੀ ਨੂੰ ਵੀ ਜਾਣੀ ਜਾਣ ਹਨਾ ਉਹ ਕਹਿੰਦੇ ਆ ਘਰ ਦੇ ਨਾਲ ਵੀ ਘਰ ਗੁਰਦੁਆਰੇ ਦੀ ਕੰਧ ਆ ਆਪਣੇ ਘਰ ਦੇ ਨਾਲ ਵੀ ਆਪਾਂ ਗੁਰਦੁਆਰਾ ਹੋਵੇ ਉਹ ਵੀ ਕਿਸੇ ਕਿਸੇ ਤੋਂ ਜਾਇਆ ਜਾਂਦਾ ਉਹ ਵੀ ਬਾਬਾ ਜੀ ਦਾ ਹੁਕਮ ਹੋਵੇ ਆਪਾਂ ਲੱਖ ਬੋਲੀਏ ਵੀ ਮੈਂ ਅੱਜ ਜਾਣਾ
ਹਾਂ ਹਾਂ
ਤਾਂ ਉਹਨਾਂ ਦਾ ਹੁਕਮ ਹੋਣ ਤੋਂ ਪਹਿਲਾਂ ਬਾਅਦ ਹੀ ਆਪਾਂ ਜਾ ਸਕਦੇ ਹਾਂ ਕਿੰਨੀਆਂ ਮਰਜੀ ਬੰਦਾ ਆਪਣੇ ਦਿਲ ਚ ਪਲੈਨ ਬਣਾ ਲਵੇ ਕੁਛ ਵੀ ਕਰ ਲਓ।
ਹਾਂਜੀ ਹਾਂਜੀ ਹਾਂ ਨਹੀਂ ਜਾਣ ਓਂਦਾ ਸਹੀ ਕਹਿ ਰਹੇ ਓ
ਹੋਰ ਕੀ ਕਰਦੇ ਹੁੰਦੇ? ਜਾਨੇ ਓ ਫੇਰ ਘਰੇ ਪਾਠ ਪੂਠ ਪਾਠ ਕਰ ਲੈਂਦੇ ਹੋ ਘਰੇ
ਹਾਂ, ਘਰੇ ਹੀ ਕਰ ਲੈਂਨੇ ਆਂ
ਅੱਛਾ।
ਘਰੇ ਹੀ ਕਰ ਲਈਦਾ ਟਾਈਮ ਕੱਢ ਕੇ ਪਾਠ ਕਰ ਲਈੈਂਦਾ ਘਰੇ ਹੀ। ਗੁਰਦੁਆਰੇ ਗਏ ਤੇ ਗੁਰਦੁਆਰੇ ਥੋੜ੍ਹੀ ਦੇਰ ਕੀਰਤਨ ਸੁਣਿਆ ਪਾਠ ਸੁਣਿਆ। ਹਾਂ ਹਾਂ ਉਹਨੇ
ਹਾਂਜੀ।
ਆਪਣਾ ਗੁਰਦੁਆਰੇ ਉਥੇ ਨਾਮ ਕੀ ਹੈ ਗੁਰਦੁਆਰੇ ਦੇ?
ਅ ਗੁਰੂ ਸਿੰਘ ਸਭਾ ਪੁਰ ਸਿੰਘ ਸਭਾ ਦਾ ਗੁਰਦੁਆਰਾ ਐ ਅੱਛਾ ਜੀ ਅੱਛਾ ਅੱਛਾ ਹਾਂਜੀ ਅੱਛਾ ਅੱਛਾ ਹਾਂ ਉਹਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਪਾਠ ਹੋ ਰਹੇ ਸੀ ਸੁਖਮਨੀ ਸਾਹਿਬ ਦੇ ਤਾਵੇ
ਹਾਂਜੀ ਅੱਛਾ ਉਹ ਚਲੀਏ ਚੱਲਦੇ ਆ ਉੱਥੇ ਵੀ ਚਾਲੀ ਦਿਨਾਂ ਦੇ ਹਨਾ ਡੇਲੀ ਹੁੰਦੇ ਨੇ ਆਪਣੇ ਗੁਰਦੁਆਰੇ ਵੀ ਹੁੰਦੇ ਇੱਥੇ ਆਪਣਾ ਤੇ ਗਰੁੱਪ ਹੁੰਦਾ ਵਾ
ਹੌਦ ਨੇ ਪਾਠ ਚਲੀ ਜਾਈਦਾ ਹੈ ਥੋੜੀ ਦੇਰ ਉਹ ਆਂਦੇ ਸ ਅਸੀ ਨਾ ੳ , ਵੈਸੇ ਜਾਣ ਨੀ ਹੁੰਦਾ, ਤੇਸੀ ਪਾਰਟ ਹੋਂਦੇ ਪਏ ਨੇ ਚਲੋ ਥੋੜ੍ਹੀ ਦੇਰ ਅੱਧਾ ਘੰਟਾ ਇੱਕ ਘੰਟਾ ਜਿੰਨਾ ਹੋ ਸਕਦਾ। ਥੋੜਾ ਅਜ ਵੀ ਲਗਾ ਲ ਹਾਂਜੀ
ਨਿਆਣੇ ਵੀ ਚਲੇ ਜਾਂਦੇ ਨੇ
ਹਾਂ ਚਲੇ ਜਾਂਦੇ ਨੇ ਉਹ ਆਪਣਾ ਦੋਸਤਾਂ ਨਾਲ ਹਾਂ ਵੱਡਾ ਹੈ, ਅਹ ਤੇ ਉਹ ਆਪਣੇ ਦੋਸ ਤਾਂ ਯਾਰਾਂ ਨਾਲ ਚਲੇ ਜਾਂਦੇ ਨੇ ਬੱਚੇ ਹਾਂਜੀ। ਹਾ
ਤੇ ਬਾਕੀ ਤੁਸੀਂ ਓਥੇ, ਨਹੀਂ ਨਹੀਂ ਅਸੀਂ ਨੀ
ਹਾਂਜੀ ਤੁਹਾਡੇ ਬੱਚੇ
ਮੇਰੀ ਤਾਂ ਭੈਣ ਦੇ ਨੇ ਉਹ ਚਲੀ ਜਾਂਦੇ ਨੇ ਇੱਧਰੋਂ।
ਅੱਛਾ ਅੱਛਾ ਅੱਛੀ ਗੱਲ ਹੈ ਗੁਰਦੁਆਰੇ ਜ਼ਰੂਰ ਜਾਣਾ ਚ ਚਾਹੀਦਾ ਹੈ
ਹਾਂਜੀ
ਹਾਂਜੀ
ਤੇ ਮੈਂ ਕੀ ਕਹਿਣ ਲੱਗੀ ਸੀ ਤੁਹਾਨੂੰ, ਤੁਸੀਂ ਫਿਰ ਭਰਾ ਆਏ ਨੀ ਹੈ ਬਾਹਰ ਨੇੜੇ ਹੋ ਗਏ ਇੱਥੇ। ਇੱਥੇ ਹਜ਼ੂਰ ਸਾਹਿਬ ਆਏ ਨੀ ਗੇ ਆਏ ਸੀ ਕਿਤੇ ਹੁਣ?
ਨਹੀਂ-ਨਹੀਂ, ਮੈਂ ਨੀ ਕਦੇ ਮੱਥਾ ਟੇਕਿਆ ਓਦੇ ਮੈਂ ਨਹੀਂ ਗਈ
ਤੇ ਫੇਰ ਹੁੰਨੇ ਕਿੱਥੇ ਓ ਪੰਜਾਬ ਹੁੰਦੇ ਹੋ ਤੁਸੀਂ?
ਨਹੀਂ ਨਹੀਂ ਅਸੀਂ ਯੂਪੀ ਤੇ ਆ।
ਕੋਈ ਨੀ ਹੁਣ ਯੂਪੀ ਤੇ ਫੇਰ ਇਹ ਆਪਣਾ
ਅੱਛਾ ਹਾਂਜੀ ਹਾਂਜੀ।
ਚਲੋ ਕੋਈ ਆ ਗਿਆ ਐ ਹੁਣ ਚੱਲ ਚਲਨੇ ਆਂ ਠੀਕ ਤੁਹਾਡੇ ਨਾਲ ਫਿਰ ਗੱਲ ਕਰਦੇ ਆ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।